ਹੈਲੋ,
ਹੈਲੋ, ਗਨੇ ਦਾ ਯਾਰ।
ਹੈਲੋ, ਹਾਂਜੀ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
ਹੋਰ ਜੀ ਕੀ ਹਾਲ- ਚਾਲ ਹੈ ਜੀ। ਹਾਂਜੀ- ਹਾਂਜੀ ਵਧੀਆ, ਤੁਸੀਂ ਸੁਣਾਓ ਜੀ? ਵਧੀਆ ਜੀ ਤੁਸੀਂ ਦੱਸੋ ਜੀ
ਹਾਂਜੀ ਬਸ ਵਧੀਆ ਬਸ ਰੋ ਰੋਟੀ ਖਾ ਕੇ ਹਟੇ ਆ ਹੁਣ ਲੰਮੇ ਪੈਣ ਲੱਗੇ ਆ ਸਵੇਰੇ ਸ਼ੈੱਟੀ ਉੱਠਣਾ ਹੁੰਦਾ
ਬੜੀ ਜਲਦੀ ਲਮੇ ਪੈਨ ਲੱਗੇ ਹੋ ਸਵਾ ਦਸ ਹੀ ਹੋਏ ਹਜੇ ਤੇ
ਨਹੀਂ ਅਹੀ ਤਾਂ ਥੋੜਾ ਛੇਤੀ ਲੰਮੇ ਪੈ ਜਾਂਦੇ ਆ ਸਵਾ ਦਸ ਵਜੇ ਗਿਆਰਾਂ ਕੁ ਵ ਤਾਂ ਫਿਰ ਅਸੀਂ ਸੋਈ ਜਾਣਾ ਹੁਣ ਲੰਮੇ ਪੈ ਗਏ
ਓ ਤਾਂ ਹੈ ਹੀ ਹੈ ਜੀ ਜਲਦੀ ਉੱਠਣਾ ਹੋਗਾ ਸਵੇਰੇ ਹਨ ਨਾ ਸੰਡੇ ਹੈਗਾ ਕੱਲ ਨੂੰ
ਹਾਂਜੀ ਛੇਤੀ ਉੱਠ ਕੇ ਫਿਰ ਮੋਰਨਿੰਗ ਵੋਕ ਤੇ ਵੀ ਜਾਣਾ ਹੁੰਦਾ ਸਵੇਰੇ ਸਾਰਿਆਂ ਨੂੰ ਮੋਰਨਿੰਗ ਵੋਕ ਤੇ ਜਾਣਾ ਚਾਹੀਦਾ ਫਿਰ ਮੋਰਨਿੰਗ ਵੋਕ ਚੰਗੀ ਹੁੰਦੀ ਨਾ ਸਿਹਤ ਲਈ
ਹਾਂ ਹਾਂ ਸਹੀ ਗੱਲ ਹੈ ਸਵੇਰ ਦੀ ਸੈਰ ਜ਼ਰੂਰੀ ਹੈਗੀ ਹੈ ਬੰਦੇ ਵਾਸਤੇ ਨਾ ਬਹੁਤ ਫਾਇਦੇ ਹੈਗੇ ਨੇ ਓਦੇ। ਹਾਂਜੀ ਬਿਲਕੁਲ ਬਿਲਕੁਲ ਸਿਹਤ ਵਾਸਤੇ ਬਹੁਤ ਵਧੀਆ ਸਵੇਰ ਦੀ ਸੈਰ ਕਰਨੀ ਜ਼ਰੂਰੀ ਹੁੰਦੀ ਹੈ।
ਹਾਂਜੀ ਫਿਰ ਮੈਂ ਹੈਲਥ ਦਾ ਬਹੁਤ ਧਿਆਨ ਰੱਖਦੀ ਜੇ ਮੈਂ ਫਿਰ ਸਵੇਰੇ ਮੈਂ ਵੋਕ ਤੇ ਜਾਣਾ ਉਥੋਂ ਆ ਕੇ ਫਿਰ ਮੈਂ ਥੋੜਾ ਬਹੁਤ ਟਰਾਏ ਕਰਦੇ ਐਕਸਰਸਾਈਜ਼ ਵਗੈਰਾ ਕਰਨ ਦਾ ਐਕਸਰਸਾਈਜ਼ ਕਰਕੇ ਫਿਰ ਮੈਂ ਜਾਂਦੀ ਹਾਂ ਕੰਮ ਵਗੈਰਾ ਕਰਦੀ ਘਰ ਦੇ
ਹਾਂਜੀ ਹਾਂਜੀ ਸਹੀ ਹੈ ਨਾ ਸਵੇਰੇ ਨਾ ਗਰਮ ਪਾਣੀ ਪੀਣਾ ਚਾਹੀਦਾ ਸਵੇਰੇ ਸਵੇਰੇ ਹੋ ਸਕੇ ਤੇ ਗਰਮ ਪਾਣੀ ਪੀਣਾ ਚਾਹੀਦਾ ਬਹੁਤ ਫਾਇਦੇਮੰਦ ਹੁੰਦਾ ਉਹ ਵੀ
ਹਾਂਜੀ ਉਹ ਵੀ ਬਹੁਤ ਪਹਿਲਾਂ ਸਵੇਰੇ ਤੇ ਗਰਮ ਪਾਣੀ ਪੀਣਾ ਚਾਹੀਦਾ ਫਿਰ ਉਹ ਤੋਂ ਬਾਅਦ ਵੋਕ ਵਗੈਰਾ ਤੇ ਜਾਓ ਕਿਉਂਕਿ ਖਾਲੀ ਚਾਹੀਦਾ
ਹਾਂਜੀ ਬਿਲਕੁਲ ਬਿਲਕੁਲ ਬਹੁਤ ਫ਼ਰਕ ਪੈਂਦਾ
ਹਾਂਜੀ ਗਰਮ ਪਾਣੀ ਆਪਣੇ ਲਈ ਸਹੀ ਹੁੰਦਾ ਸਿਹਤ ਲਈ ਵਧੀਆ ਹੁੰਦਾ ਜਿਹੜੇ ਵੀ ਆਪਣੇ। ਮੂੰਹ ਚੇ ਆ ਸਵੇਰੇ- ਸਵੇਰੇ ਆਪਣੇ ਜੰਪਸ ਵਗੈਰਾ ਹੁੰਦੇ ਉਹਨਾਂ ਨੂੰ ਕਿੱਲ ਕਰਦਾ ਪ੍ਰੋਟੈਕਟ। ਕਰਦਾ ਗਰਮ।
ਹਾਂਜੀ, ਬਿਲਕੁਲ ਹਾਂਜੀ ਸਹੀ ਗੱਲ ਆ।
ਇਹ ਕੋਈ ਹੋਰ।
ਹਾਂਜੀ ਅਸੀਂ ਜਾਈਦਾ, ਸਵੇਰੇ ਸ਼ਹਿਰ ਤੇ ਮਤਲਬ ਜਾਈ ਦਾ ਵੀ ਕੀ ਆਪਣੀ ਛੱਤ। ਕੀ ਕਰੀ ਦੀ ਆਪਣੀ ਛੱਤ ਉੱਪਰ ਏ।
ਅੱਛਾ।
ਥਾਂ ਥਾਂ ਤੇ ਘੁੰਮੇਗਾ ਥੋੜੀ ਦੇਰ।
ਹਾਂਜੀ, ਹਈ ਜਿੱਥੇ ਹੁਣ ਨਵਾਂ ਕਰ ਗੀ ਸ਼ਿਵ। ਕੀਤਾ ਇੱਥੇ ਬਹੁਤ ਜਗ੍ਹਾ ਖੁੱਲੀ ਆ, ਇੱਥੇ ਘਰ ਵੀ ਘੱਟ ਹੀ ਬਣੇ ਹੋਏ ਲਾਗੇ ਪਾਸੇ ਤਾਂ। ਇੱਥੇ ਅਸੀਂ ਦੋ ਸਮਾਂ ਚਲੇ ਸਵੇਰੇ- ਸਵੇਰੇ ਪੰਜ ਵਜੇ ਉਦਾਂ ਵੀ। ਜੇ ਰੋਡ ਤੇ ਵੀ ਜਾਓ, ਤਾਂ ਇੱਥੇ ਕੋਈ ਇੰਨੀ। ਰੋਡ ਚੱਲਦੀ ਨੀ ਸਵੇਰੇ -ਸਵੇਰੇ, ਤਾਂ ਹੀ ਰੋਡ ਤੇ ਵੀ ਚੱਲੇ ਆਈਦਾ। ਕਦੇ ਘਰ ਦੀ ਬੈਕ ਆੜ ਤੇ ਘੁੰਮਣ ਚਲੇ, ਆਈਦਾ ਓਦਾਂ ਸਵੇਰੇ -ਸਵੇਰੇ ਵੋਕ ਆਹੀ। ਜਿਹੜੇ ਟਵਟੀਥਡ ਥਰਟੀਥ ਸੈਟਪ ਹੰਦੇ, ਉਹੀ ਕੰਪਲੀਟ ਕਰਨੇ ਹੁੰਦੇ ਆ ਬੰਦੇ ਨੂੰ।
ਹਾਂ ਸਹੀ ਗੱਲ ਤਾਂ।
ਹਾਂਜੀ ਮੈਂ ਤਾਂ ਉਹੀ ਵੇਖਦੀ, ਰਹਿੰਦੀ ਟਵਟੀਥਡ ਥਰਟੀਥ ਸੇਟਪ। ਕ੍ਰੋਸ਼ੀਅਲ ਹੁੰਦੇ ਆ, ਉਹ ਕੰਪਲੀਟ ਕਰਕੇ ਫਿਰ ਮੈਂ ਆ ਜਾਂਦੀ ਹਾਂ ਘਰੇ।
ਹਾਂ ਸਹੀ ਹੈ ਇਸ ਤਰ੍ਹਾਂ ਵੀ ਬਹੁਤ ਹੈਗਾ, ਸ਼ਾਮ ਨੂੰ ਵੀ ਜਾਂਦੇ ਹੋ ਸੈਰ ਤੇ ਜਾਂ ਸਵੇਰੇ ਜਾਂਦੇ ਹੋ ਸਿਰਫ।
ਨਹੀਂ ਮੈਂ ਪਹਿਲਾਂ ਸਵੇਰੇ ਜਾਂਨੀ ਆਂ ਫਿਰ ਹਾਂਜੀ ਸ਼ਾਮ ਨੂੰ ਨੀ ਰਾਤ ਜੇੜੀ ਹੋਈ ਜਾਂਦੀ ਏ ਫਿਰ ਸ ਹ ਰਾਤ ਨੂੰ ਜਾਣੀ ਰੋਟੀ ਵਗੈਰਾ ਖਾ ਕੇ ਹਾਂਜੀ -ਹਾਂਜੀ ਰੋਟੀ ਖਾ ਕੇ। ਹੁਣੇ ਆਈ ਹਾਂ ਮੈਂ ਥੋੜੀ ਦੇਰ। ਹਾਂਜੀ ਥੋੜੀ ਦੇਰ ਹੁਣ ਪੈਲਾਂ ਹੀ ਆਈ ਹਾਂ, ਹੁਣੇ ਮੈਂ ਫਿਰ।
ਖਾਣ ਤੋਂ ਬਾਅਦ ਨਾ ਰਾਤ ਨੂੰ ਵੀ ਮੰਨ ਲ ਰੋਟੀ ਖਾਈ, ਉਸ ਤੋਂ ਬਾਅਦ ਪੰਜ -ਸੱਤ ਸੌ ਕਦਮ ਤਾਂ ਚੱਲਣਾ ਜ਼ਰੂਰੀ ਹੈਗਾ। ਬੜਾ ਹਾਂਜੀ ਬੋਤ ਜ਼ਰੂਰੀ ਹੈ, ਪੰਜ -ਸੱਤ ਸੌ ਕਦਮ ਚੱਲਣਾ।
ਹਾਂਜੀ, ਆਪਣੀ ਹੈਲਥ। ਧਿਆਨ ਰੱਖਣਾ ਚਾਹੀਦਾ ਹੈ, ਹੁਣ ਜਿਵੇਂ ਅੱਜ ਕੱਲ੍ਹ ਮੀਂਹ ਦਾ ਮੌਸਮ ਹੈ, ਕੱਲ ਵੀ ਮੀਂਹ ਪੈਸ ਹੀ ਅੱਜ ਤਾਂ ਫੇਰ ਥੋੜ੍ਹਾ ਘੱਟ ਹੀ ਆ, ਸਵੇਰੇ ਪਏ ਹੀ ਹੁਣ ਤਾਂ ਮੀਂਹ ਨਹੀਂ ਪੈਂਦੇ। ਬਟ ਮੀਂਹ ਪੈਂਦੇ ਜਿਹੜੇ ਪੈਲੀ ਗੱਲ, ਆਪਣਾ ਦਿਮਾਗ ਚ ਔਂਦੀ ਕਿ ਹੁਣ ਅੱਜ ਮੀਂਹ ਪੈ ਗਿਆ ਤੇ। ਆਪਾਂ ਕੁੱਛ ਬਾਹਰ ਤ ਖਾਈਏ ਪਕੌੜੇ ਖਾਈਏ ਨਹੀਂ ਤਾਂ ਫੇਰ। ਕੁਛ ਔਰ ਫਾਸਟ ਫੂਡ ਖਾਈਏ, ਇਹਹੀ ਚੀਜ਼ਾਂ ਦਿਮਾਗ ਚ।
ਆਸਾਨ ਕਰਦੀ ਹ ਬਸ ਇਹੀ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਅਸੀਂ ਲੋਕ ਇਹੀ ਚੀਜ਼ ਖਾਂਦੇ ਹਾਂ।
ਹਾਂਜੀ, ਹਰ ਕਿਸੇ ਨੂੰ ਆਪਣੀ ਸਿਹਤ ਦੇ ਬਾਰੇ ਧਿਆਨ ਦੇ। ਤੇ ਹੁਣ ਮੀਂਹ ਪੈਂਦੇ, ਆ ਤੇ ਅਸੀਂ ਤਾਂ ਬਾਰ ਦਾ ਕੁਛ ਨੀ ਦ ਮੰਗਵਾਈਆਂ। ਖਾਧਾ ਮੀਂਹ ਤਾਂ ਵੇਖ ਕੇ ਨਾ ਹੀ ਅਸੀਂ ਪਕੌੜੇ ਵਗੈਰਾ ਬਣਾਏ। ਕੁਛ ਇਦਾਂ ਹੀ ਬਣਾਉਦੇ ਘੱਟ ਹੀ।
ਹਮ ਸਹੀ, ਗੱਲ ਆ ਜੀ ਬਿਲਕੁਲ।
ਹਾਂਜੀ ਸਿਹਤ ਆਪਣੇ ਲਈ, ਸਭ ਤੋਂ ਪੈਲਾਂ ਸਿਹਤ ਹੁੰਦੀ ਹੈ ਜੇ ਸਿਹਤ। ਤੇ ਆਪਣੀ ਠੀਕ ਨੀ, ਫਿਰ ਆਪਣੇ ਕੋਲ ਹੈ ਹੀ।
ਹਾਂ ਤੇ ਉਹ ਤੇ ਹੈ ਹੀ ਹੈ, ਭਾ ਵੀ ਬਿਲਕੁਲ ਸਹੀ ਗੱਲ ਹੈ।
ਹਾਂਜੀ, ਹੈਲਥ ਹੀ ਆਪਣੇ ਜ਼ਿਆਦਾ ਇੰਪੋਰਟੈਂਟ ਹ। ਤੁਸੀਂ ਕੀ ਕਰਦੇ ਹੋ, ਆਪਣੀ ਹੈਲਥਣੀ ਸਿਹਤ।
ਮੇਨਟੇਨ ਕਰਨ ਦੇ। ਬਸ ਸਵੇਰੇ ਸੈਰ- ਸੁਰ ਕਰੀ ਦੀਏ ਗਰਮ ਪਾਣੀ ਪੀ ਕੇ ਨਾ, ਉਸ ਤੋਂ ਬਾਅਦ ਸੈਰ -ਸੂਰ ਇੱਕ ਰੋਂਡ ਬਦੇ ਆਪ ਛੱਤ। ਤੇ ਈ ਜ਼ਿਆਦਾ ਨਹੀਂ ਕਰੀਦੀ, ਬਸ ਪੰਜ ਸੱਤ ਮਿੰਟ ਬਾਦ ਸਿਰਫ।
ਹਾਂਜੀ, ਚਲੋ ਇਹ ਬੋਤ ਆ ਜਾਣਾ ਚਾਈਦਾ ਹਰ ਕਿਸੇ ਨੂੰ।
ਉਸ ਤੋਂ ਬਾਦ ਬਾਜ਼ਾਰ -ਬਾਜੂਰ ਦਾ ਬਿਲਕੁਲ ਬੰਦ ਮਤਲਬ ਬੰਦ ਵੀ ਨੀ ਕੀਤਾ ਹੋਇਆ ਮਤਲਬ ਕਿ। ਖਾ ਈ ਲਈਦਾ ਹਫ਼ਤੇ ਚ ਇੱਕ ਅਧੀ ਵਾਰੀ ਜਿਹੜੀ ਚੀਜ਼ ਸਾਨੂੰ ਨੁਕਸਾਨ ਦਿੰਦੀ ਉਹਦੇ ਤੋ ਦੂਰ ਹੀ ਰੈਣਾ ਚਾਈਦਾ ਦੂਰ ਹੀ ਰੈਣਾ ਚਾਈਦੈ ਫਾਸਟ ਫੂਡ ਵਗੈਰਾ ਹੋ ਗਿਆ ਜਿੱਦਾਂ ਹਾਂਜੀ ਖਾਈ ਦਾ ਈ ਨੀ ਮਤਲਬ ਹਫ਼ਤੇ ਚ ਇੱਕ ਅੱਧੀ ਵਾਰੀ ਕੋਈ ਹੋ ਗਿਆ ਤੇ ਹੋ ਗਿਆ ਨੀ ਤੇ ਆਪਣਾ ਘਰ ਦਾ ਖਾਣਾ ਈ ਸਈ ਹੈਗਾ
ਹਾਂਜੀ ਮੈਂ ਵੀ ਵੱਧ ਤੋਂ ਵੱਧ ਡਾਈਟ ਤੇ ਹੁੰਦੀ ਆ ਹਾਂਜੀ ਮੈਂ ਵੀ ਡਾਇਟ ਤੇ ਧੇਆਨ ਦਿੰਨੀ ਆ ਮੈਨੂੰ ਬਿਲਕੁਲ ਪਿਓਰ ਡਾਇਟ ਤੇ ਜਿਹੜੀ ਵੀ ਚੀਜ਼ ਮੈਨੂੰ ਲੱਗਦਾ ਨੁਕਸਾਨ ਕਰ ਚੀਨੀ ਵਗੈਰਾ ਵੀ ਘਟ ਈ ਮੈਂ ਕੰਜਪਸ਼ਨ ਕਰਦੀ ਆ
ਬਿਲਕੁਲ ਜੀ ਬਿਲਕੁਲ ਚੀਨੀ ਵਗੈਰਾ ਵੀ ਨੁਕਸਾਨ ਦਿੰਦੇ ਨਾ ਬਹੁਤ ਜਾੱਦਾ
ਹਾਂਜੀ ਲੋਕੀ ਪਤਾ ਨੀ ਕਿਵੇਂ ਨਸ਼ਿਆਂ ਚ ਪੈ ਜਾਂਦੇ ਆ ਨਸ਼ੇ ਵਗੈਰਾ ਆਪਣੀ ਸਿਹਤ ਲਈ ਬੋਤ ਮਾੜੀ ਚੀਜ਼ ਆ ਹੁਣ ਤਾਂ ਕਹਿੰਦੇ ਲੋਕ ਲੋਕਾਂ ਨੇ ਤਾਂ ਪੰਜਾਬ ਨੂੰ ਇੰਨਾ ਬਦਨਾਮ ਕਰਤਾ ਹੁਣ ਕਿ ਪੰਜਾਬ ਚ ਲੋਕ ਕਿੰਨਾ ਨਸ਼ਾ ਕਰਦੇ ਆ।
ਬਿਲਕੁਲ ਜੀ ਬਿਲਕੁਲ ਸਾਰਾ ਨਾਮ ਈ ਪੰਜਾਬ ਦਾ ਹੈਗਾ ਨਾ ਨਸ਼ੇ ਦੇ ਚ ਸਾਰਾ ਪੰਜਾਬ ਦਾ ਈ ਨਾਮ ਆਉਦਾ
ਹਾਂਜੀ ਤੇ ਤਾਦਾਂ ਤਾਂ ਓਦਾਂ ਹਾਂਜੀ ਮੈਂ ਪੰਜਾਬ ਤੋਂ ਈ ਆ ਮੈਂ ਅੰਬਰ ਮੈਂ ਅੰਬਰਸਰ ਤੋਂ ਆਂ ਲੇਕਿਨ ਮੈਂ ਕਹਿਣਾ ਤਾਂ ਨੀ ਚਾਈਦਾ ਲੇਕਿਨ ਪੰਜਾਬ ਆਪਣਾ ਜੇ ਇਹਨਾਂ ਗਲਾ ਤੋਂ ਅੱਗੇ ਆ ਇਹ ਬੋਤ ਸੋਣੀ ਦੀ ਗੱਲ ਆ
ਓ ਤਾਂ ਹੈ ਹੀ ਹੈ, ਸਹੀ ਗੱਲ ਹੈ ਜੀ ਬਿਲਕੁਲ।
ਹਾਂਜੀ। ਹਾਂਜੀ ਇਹ ਤਾਂ ਬੋਹਤ ਗੱਲਤ ਚੀਜ਼ ਆ, ਲੋਕਾਂ ਨੂੰ ਨਸ਼ੇ ਵਗੈਰਾ ਚ ਬਿਲਕੁਲ ਨੀ ਪੈਣਾ ਚਾਹੀਦਾ, ਨਸ਼ਾ ਇੱਕ ਬੰਦੇ ਦੀ ਤਾਂ ਆਪਣੀ ਸਿਹਤ ਖ਼ਰਾਬ ਕਰਦਾ ਈ ਆ
ਖਰਾਬ ਕਰਦਾ ਪੈਸਾ ਵੀ ਖ਼ਰਾਬ ਕਰਦਾ ਐ। ਅੱਛਾ ਆਪਣੀ ਤਾਂ ਜ਼ਿੰਦਗੀ ਖ਼ਰਾਬ ਕਰਦਾ ਈ ਕਰਦਾ ਨਾਲ ਵਾਲਿਆਂ ਦੀ ਨਾਲ ਖ਼ਰਾਬ ਕਰਦਾ ਮਤਲਬ ਘਰ ਵਾਲਿਆਂ ਦੀ। ਨਾਲ ਤੁਹਾਡੇ ਨਾਲ ਜਿਹੜੇ ਬੰਦੇ ਜੁੜੇ ਹੋਏ ਨੇ ਪੰਜ- ਸੱਤ ਘਰ ਦੇ ਮੈਂਬਰ ਉਹਨਾਂ ਦੀ ਵੀ ਜ਼ਿੰਦਗੀ ਖਰਾਬ, ਆਪਣੀ ਜ਼ਿੰਦਗੀ ਖਰਾਬ, ਪੈਸਾ ਖਰਾਬ, ਟਾਈਮ ਖਰਾਬ, ਹਰ ਚੀਜ਼ ਦਾ ਨੁਕਸਾਨ ਹੈਗਾ।
ਹਾਂਜੀ ਜਿਹੜਾ ਮੈਰਿਡ ਬੰਦਾ ਹੋਵੇ, ਉਹਦੀ ਤਾਂ ਹੋਰ ਨੁਕਸਾਨ ਆ। ਚਲੋ ਘਾਰ ਦੇ ਤਾਂ ਵੇਖ ਈ ਲੈਂਦੇ ਆ, ਜਿਹੜੇ ਮੈ ਮੈਰਿਡ ਹੁੰਦੇ ਆ ਉਹਨਾਂ ਦੇ ਤੇ ਵਾਈਫ ਦੀ ਵੀ ਖਰਾਬ ਫੇਰ ਜੇ ਅੱਗੇ ਕਹਿੰਦੇ ਨਿਆਣੇ ਆ ਉਹਦੀ ਤਾਂ ਬੋਹਤ ਹੀ ਜ਼ਾਦਾ ਫ ਜ਼ਿੰਦਗੀ ਖ਼ਰਾਬ ਨਿਆਣਿਆਂ ਦੀ ਵੀ, ਉਹਦੀ ਵੀ, ਤਾਂ ਉਹਦੀ ਵੋਹਟੀ ਦੀ ਤਾਂ ਬਿਲਕੁਲ ਹੀ ਕੀ ਕਹਿ ਸਕਦੇ ਜਿਹੜਾ, ਜਿਹੜਾ ਫੇਰ ਇੱਕ ਵਾਰ ਨਸ਼ੇ ਚ ਪੈ ਜੇ ਉਹ ਤਾਂ ਫੇਰ ਸ਼ਾਡ ਤਾ ਨੀ ਐਨੀ ਸ਼ੇਤੀ।
ਹੂੰ ਬਿਲਕੁਲ ਸਈ ਗੱਲ ਹੈਗੀ, ਛੱਡਣ ਵਾਲੀ ਚੀਜ਼ ਈ ਨੀਂ ਹੈਗੀ ਨਾ।
ਹਾਂਜੀ।
ਹੋਰ ਦੱਸੋ ਜੀ ਕਿੱਦਾਂ ਦਾ ਰਿਆ ਅੱਜ ਦਾ ਦਿਨ?
ਹਾਂਜੀ ਮੈਨੂੰ ਠੀਕ ਈ ਰਿਆ ਕਿਉਂਕਿ ਦੋ- ਤਿੰਨ ਤਾਂ ਮੀਂਹ ਪੈਂਦੇ ਸੀ ਤੇ ਥੋੜਾ ਵਧੀਆ ਲੱਗਣ ਡੀਆ ਸੀ ਬਟ ਅੱਜ ਥੋੜੀ ਗਰਮੀ ਹੋ ਗਈ ਹੁਣ ਕਿਉਂਕਿ ਮੀਂਹ ਸਵੇਰੇ ਪੈਂਦੇਈ ਤਾਂ ਹੁਣ
ਪਿਆ ਸੀ ਤੁਹਾਡੇ ਉੱਧਰ ਹੈ ਨਾ।
ਹਾਂਜੀ ਹੌਲੀ- ਹੌਲੀ ਫੇਰ ਹੁਣ ਗਰਮੀ ਹੋ ਗਈ ਹੈ ਕਿਉਂਕਿ ਸਵੇਰੇ ਪਿਆ ਈ ਮੀਹ।
ਨਹੀਂ ਹੁਣ ਵੀ ਠੰਡਾ ਮੌਸਮ ਹੈ, ਹਵਾ ਚੱਲ ਰਹੀ ਛੱਤ ਤੇ ਹੀ ਬੈਠਾ ਮੈਂ। ਛਾੱਤ ਤੇ ਘੁਮੱ ਰੀਆ ਸੀ। ਠੰਡਾ ਮੌਸਮ ਏ, ਅੱਜ ਦੁਪਹਿਰ ਮ ਹੋ ਗਈ ਸੀ। ਗਰਮੀ ਮੇਰੇ ਇੱਧਰ ਤਾਂ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਸੀ। ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਮਤਲਬ ਚਾਰ ਦਿਨ ਤੋਂ ਮੀਂਹ ਪੈ ਹੀ ਰਿਆ ਸੀ। ਲਗਾਤਾਰ ਲੇਕਿਨ ਤਦ ਵੀ ਅੱਜ ਮਂੀਹ ਨੀਂ ਪਿਆ ਲੇਕਿਨ ਅੱਜ ਗਰਮੀ ਬੋਹਤ ਪਾਰੀ ਹੋ ਗਈ ਸੀ।
ਹਾਂਜੀ ਸਾਡੇ ਇੱਥੇ ਤਾਂ ਸਾਡੇ ਇੱਥੇ ਵੀ ਤਿੰਨ- ਚਾਰ ਦਿਨਾਂ ਤੋਂ ਮੀ ਪਿਆ ਨ ਦੇ ਹੀ ਅੱਜ ਮੀਂਹ ਪਿਆ ਸਵੇਰੇ ਪਏ ਹੀ, ਥੋੜਾ ਸਵੇਰੇ- ਸਵੇਰੇ ਪਏ ਹੀ ਬਾਕੀ ਹੁਣ ਫੇਰ ਹੁਣ ਤਾ ਗਰਮੀ ਫੇਰ ਗਰਮੀ ਹੋ ਗਈ ਆ ਤੇ ਹੁਣ ਏ ਸੀ ਚਲਾਇਆ ਏ ਸੀ ਚ ਬੈਠੇ ਆ।
ਓ ਤਾਂ ਹੈ ਹੀ ਐ ਜੀ।
ਹਾਂਜੀ ਮੀਂਹ, ਸਾਨੂੰ ਤਾਂ ਮੀਂਹ ਵਧੀਆ ਲੱਗਦਾ ਜਿਹਨਾਂ ਦੇ ਕੱਚੇ ਘਰ ਆ ਉਹਨਾਂ ਨੂੰ ਮੀਂਹ ਪਰੇਸ਼ਾਨ ਲੱਗਦਾ ਹੋਊਗਾ।
ਹਾਂ ਉਹਨਾਂ ਤੋਂ ਵਾਸਤੇ ਤਾਂ ਦਿੱਕਤ ਆ ਬਿਲਕੁਲ ਸਹੀ ਗੱਲ ਏ।
ਹਾਂਜੀ।
ਮੀਂਹ ਵੈਸੇ ਠੀਕ ਆ, ਮੀਂਹ ਆਣਾ ਜ਼ਰੂਰੀ ਹੈਗਾ ਮਤਲਬ ਮੈਂ ਤਾਂ ਕਹਿੰਦਾ ਦਿਨ ਚ ਨਾ ਸਵੇਰੇ ਮਤਲਬ ਕਿ ਤਿੰਨ- ਚਾਰ ਘੰਟੇ ਮੀਂਹ ਡੇਲੀ ਪੈਣਾ ਚਾਹੀਦਾ। ਤਦ ਫੇਰ ਥੋੜਾ ਦਿਨ ਬਸ ਪੂਰਾ ਦਿਨ ਰਾਤ ਮਿਲਦੀ ਏ, ਸ਼ਾਮ ਵਧੀਆ ਜਾਏਗੀ, ਰਾਤ ਵੀ ਵਧੀਆ ਜਾਏਗੀ।
ਹਾਂਜੀ ਇਹ ਤਾਂ ਹੈ, ਬਾਕੀ ਮੀਂਹ ਦਾ ਮੌਸਮ ਵਧੀਆ ਹੁੰਦਾ ਥੋੜਾ ਬੰਦੇ ਤੋਂ
ਸਹੀ ਗੱਲ ਆ।
ਹਾਂਜੀ।
ਹੋਰ ਦੱਸੋ ਜੀ, ਕੱਲ ਤਾਂ ਸੰਡੇ ਆ ਫਿਰ ਕੱਲ ਜੋਬ ਵਗੈਰਾ ਕਰਦੇ ਔ, ਜਾਂ ਉਂਜ ਈ ਘਾਰ ਹੀ?
ਨਹੀਂ ਮੈਂ ਘਰੇ ਆ, ਮੈਂ ਸਟੱਡੀਜ਼ ਕਰਦੀ ਆ, ਮੈਂ ਜੋਬ ਵਗੈਰਾ ਨਹੀਂ ਕਰਦੀ।
ਅੱਛਾ ਸਟੱਡੀ ਕਰ ਰਹੇ ਹੋ ਤੁਸੀਂ, ਠੀਕ ਐ ਠੀਕ ਐ ਅੱਛੀ ਗੱਲ ਐ।
ਹਾਂਜੀ।
ਕੀ ਕਰ ਰਹੇ ਹੋ ਸਟੱਡੀ, ਸਟੱਡੀ ਕਿਹੜੀ ਕਰ ਰਹੇ ਹੋ ਤੁਸੀਂ?
ਮੈਂ ਮੈਂ ਟਵੈਲਥ ਚ ਹੈਗੀ ਆ।
ਹਾਂਜੀ ਟਵੈਲਥ ਚ?
ਮੈਂ ਹਾਂਜੀ।
ਠੀਕ ਐ ਠੀਕ ਐ ਜੀ, ਅੱਛੀ ਗੱਲ ਐ।
ਹਾਂਜੀ।
ਹੋਰ ਦੱਸੋ, ਬਸ ਅਸੀਂ ਤੇ ਕਰ ਬੈਠੇ ਸਟੱਡੀ। ਬੀ ਕੋਮ ਕਰ ਲਈ ਐ ਬੀ ਕੋਮ ਕਰ ਲਈ ਐ, ਮੈਂ ਕਿਹਾ, ਹਾਂਜੀ।
ਚਲੋ ਇਹ ਵੀ ਵਧੀਆ ਗੱਲ ਐ। ਚਲੋ ਚਲੋ ਏ ਤਾਂ ਵਧੀਆ ਗੱਲ ਐ, ਐਂਜ ਵੀ ਬਸ। ਕਰਨ ਹੀ ਡਏ ਆਂ, ਹੌਲੀ ਹੌਲੀ ਲੱਗੇ ਪਏ ਆਂ।
ਹਾਂ ਓ ਜੀ ਬਸ। ਟਵੈਲਥ ਹੋ ਗਈ ਨਾਲ ਹੀ ਫਿਰ, ਅੱਗੇ ਪੜ੍ਹਨ ਦਾ ਇਰਾਦਾ ਐ ਜਾਂ ਬਸ?
ਹਾਂਜੀ ਨਹੀਂ ਅੱਗੇ ਬਹੁਤ ਹੈਗੇ ਐ, ਐੰਬੀਸ਼ਨ ਹੈਗੇ ਐ, ਗੋਲਸ ਹੈਗੇ ਆ।
ਅੱਛਾ ਅੱਛਾ ਫਿਰ ਤਾਂ ਠੀਕ ਐ, ਅੱਛੀ ਗੱਲ ਏ, ਹੋਣੇ ਚਾਹੀਦੇ ਨੇ ਨਾ, ਤਾਂ ਹੀ ਹੁੰਦਾ ਕੁਛ। ਜੇ ਕੁੱਛ ਸੋਚਿਆ ਹੋਏਗਾ ਤਾਂ ਹੀ ਅੱਗੇ ਕੁਛ ਕਰੋਗੇ, ਮਤਲਬ ਕਈ ਕਹਿਣਾ ਨਾ ਟਵੈਲਥ ਉਸ ਤੋਂ ਬਾਅਦ ਦੇਖੋ ਕੀ ਕਰਦੇ ਆ, ਦੇਖੋ ਵਾਲਾ ਬੰਦਾ ਗ਼ਲਤ ਈ ਐ ਜੀ। ਪਹਿਲੇ ਸੋਚਿਆ ਤਾਂ ਬਸ ਹੈ ਕਰਨਾ ਹੈ ਉਹ ਤਾਂ ਫਿਰ ਸਹੀ ਹੈ ਨਾ।
ਹਾਂਜੀ ਬੰਦੇ ਨੂੰ ਪਹਿਲਾਂ ਤਾਂ ਸੋਚਣਾ ਚਾਹੀਦਾ, ਫੇਰ ਅੱਗੇ ਕੀ ਕਰਨਾ ਐ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਕਹੀ।
ਹਾਂਜੀ। ਹਾਂ ਚਲੋ ਆਪਾਂ ਫੇਰ ਬਾਅਦ ਚ ਗੱਲ ਕਰਾਂਗੇ, ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਓਕੇ ਓਕੇ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।